ਹੈਲੋ।
ਹਾਂਜੀ। ਸਤਿ ਸ਼੍ਰੀ ਅਕਾਲ। ਹੋਰ, ਕੀ ਕਰਦੇ ਪਏ ਓ?
ਵਧੀਆ ਬਸ, ਇਸ ਟਾਈਮ ਥੋੜ੍ਹਾ ਜਿਹਾ ਮੈਨੂੰ ਗੁਰਦੁਆਰੇ ਜਾਣ ਦਾ, ਥੋੜ੍ਹਾ ਜਿਹਾ ਹੁੰਦਾ ਥੋੜਾ ਟਾਈਮ ਵੀ ਘਟ ਹੁੰਦਾ ਬੱ ੇ ਸ਼ਰਾਰਤਾਂ ਕਰਦੇ ਆ, ਅਤੇ ਮੈਨੂੰ ਗੁਰਦੁਆਰੇ ਜਾਣਾ ਹੁੰਦਾ ਹੈ, ਵੱਡਾ ਵਾਲਾ ਲੱਗਦਾ ਮਗਰ, ਦਾਦੀ ਕੋਲੇਜ ਮ ਕੋਲੇਜ ਮ ਕੈ, ਮੈਂ ਨਹੀਂ ਲੈ ਕੇ ਜਾ ਰਹੀ, ਤੈਨੂੰ ਸ਼ਰਾਰਤਾਂ ਕਰਦਾ ਉੱਥੇ ਜਾ ਕੇ, ਬੜੀਆਂ।
ਅੱਛਾ। ਹਮ ਪਾਠ ਚਲਦੇ ਪਏ ਨੇ ਨਾ
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਵ ਹੈ ਨਾ, ਉਹ ਚਾਲੀ ਦਿਨ 'ਚ ਸਾਡੇ ਗੁਰਦੁਆਰੇ ਪਾਠ ਹੁੰਦਾ ਹੈ।
ਅੱਛਾ, ਤੁਹਾਡੇ ਦੇ ਘਰ ਦੇ ਕੋਲ ਹੀ ਹੈਗੇ ਗੁਰਦੁਆਰਾ।
ਹਾਂਜੀ- ਹਾਂਜੀ, ਕਰ ਦੇ ਕੋਲ ਹੀ ਹੈਗੁਰਦੁਆਰਾ, ਹੋਰ ਤੁਸੀਂ ਸੁਣਾ ਹਾਂ, ਪਾਠ ਦਾ ਭੋਗ ਅਤੇ ਭੈਣਾ ਜੇ ਲੇਡੀਜ਼ ਜਿਹੜਾ ਇਸਟਰੀ ਸਾ ਸੰਗ ਸਭਾ ਹੈ ਨਾ ਸਾਡੀ ਸੁਖਮਨੀ ਇਸਟਰੀ ਸਾਬ ਉਹਦਾ ਤੇ ਭੈਣਾ ਜੇ। ਪੰਦਰਾਂ ਤਰੀਕ ਨੂੰ।
ਅੱਛਾ। ਹ
ਬਾਬਾ ਜੀ ਦਾ ਅਖੰਡ ਪਾਠ ਰੱਖਦੇ ਹੋ ਸਾਡੇ ਗੁਰਦੁਆਰੇ ਵਾਲੇ, ਤੇ ਸੋਲਾਂ ਨੂੰ ਅਖੰਡ ਪਾਠ ਰੱਖਣਾ ਤੇ ਅਠਾਰਾਂ ਨੂੰ ਏ, ਬਾਬਾ ਜੀ ਦਾ ਸ਼ਹੀਦੀ ਗੁਰਪੁਰਬ।
ਅੱਛਾ।
ਤੁਸੀਂ ਬੜੇ ਦਿਨ ਹੋ ਗਏ, ਆਏ ਵੀ ਨੀ ਹੋ।
ਨਹੀਂ- ਨਹੀਂ, ਮੈਂ ਆਵਾਂਗੀ ਅਤੇ ਬਾਹਰ ਬਹੁਤ ਗਰਮੀ ਹੈ ਨਾ। ਤੇ ਅੱਜ ਫਿਸ ਤਾਂ ਮੇਰੀ ਛੁੱਟੀ ਟੀ ਸੀ। ਤੇ ਮੈਂ ਕਿਹਾ ਮੈਂ ਫੋਨ ਲਾ, ਲਾ।
ਚਲੋ ਵਧੀਆ ਕੀਤਾ, ਵਧੀਆ ਕੀਤਾ।
ਬਾਹਰ ਇੰਨੀ ਜ਼ਿਆਦਾ ਲੂ ਚਲਦੀ ਪਈ ਹੈ, ਬਿਲਕੁਲ ਹੀ ਉਹ ਨੀ ਹੁੰਦਾ ਨਾ।
ਉਹੀ ਤੇ। ਹਾਂ, ਨਹੀਂ ਮਨ ਨਹੀਂ ਕਰਦਾ ਪਰ ਇਹ ਹੈ ਕਿ ਅਸੀਂ ਗੁਰਦੁਆਰੇ ਜਾਂਦੇ ਹਾਂ ਅਤੇ ਬਾਬਾ ਜੀ ਸਾਨੂੰ ਸ਼ਕਤੀ ਦਿੰਦੇ, ਪਤਾ ਨਹੀਂ ਉਹਨਾਂ ਦੀ ਮਰਜ਼ੀ ਚੱਲਦੀ ਹੈ ਨਹੀਂ ਤਾਂ ਕਿੱਥੇ ਜਾਇਆ ਜਾਂਦਾ ਗਰਮੀ ਬਹੁਤ ਹੁੰਦੀ ਹੈ ਉਸ ਟਾਈਮ, ਤਿੰਨ ਵਜੇ। ਪਰ ਫਿਰ ਵੀ ਅਸੀਂ ਕੋਸ਼ਿਸ਼। ਪੁਰੀ ਹੀ ਰੱਖਦੇਾਂ ਕਿ ਬਾਬਾ ਜੀ ਜ਼ਰੂਰ ਆਈਏ ਬਾਸੀ ਕਰ ਕੇ ਹਰ ਰੋਜ਼ ਜਦੋਂ ਜਾਂਦੇ ਹਾਂ ਤਾਂ ਉਦੋਂ ਵੀ ਕਰਦੇ ਹਾਂ ਅਤੇ ਜਦੋਂ ਵਾਪਸੀ ਆਉਂਦੇ ਬਾਬਾ ਜੀ ਫਿਰ ਟਾਈਮ ਕੱਢਵਾ ਦੇਣਾ ਆਉਣ ਦਾ ਉਹ ਕੰਮ ਘਰ ਦੇ ਵੈਖੀਏ ਨਾ ਤੇ ਘਰ ਦੇ ਕੰਮ ਵੈਖੀ ਤੇ ਘਰ ਦੇ ਕੰਮ ਤੇ ਖਤਮ ਹੀ ਨਹੀਂ ਜੀ ਹੁੰਦੇ
ਹਾਂ ਇਹ ਤੇ ਹੈ ਘਰ ਤੇ ਤੇ ਕੋਈ ਕੰਮ ਨੀ ਖਤਮ ਹੁੰਦਾ
ਹਾਂ ਇੱਕ ਖਤਮ ਹੁੰਦਾ ਦੂਜਾ ਤਿਆਰ ਹੀ ਪਿਆ ਰਹਿੰਦਾ ਹੈ ਉਹਨੂੰ ਛੱਡਣਾ ਹੀ ਪੈਂਦਾ ਹੈ ਛੋੜ ਭਰੇ ਕੰਮ ਤਾਂ ਚੱਲਦਾ ਹੀ ਰਹੇਗਾ ਬ ਹੋ ਹੀ ਹੈ ਇੱਕ ਦੋ ਇੱਕ ਘੰਟਾ ਵਿੱਚੋਂ ਨਿਕਾਲ ਗਏ ਤਿੰਨ ਸਾਢੇ ਤਿੰਨ ਵਜੇ ਜਾਂਦੇ ਹਾਂ ਅਤੇ ਪੰਜ ਕੁ ਵਜੇ ਸਾਢੇ ਪੰਜ ਵਜੇ ਘਰ ਆ ਜਾਈਹੀਦਾ ਕੰਮ ਤੇ ਇਸ ਟਾਈਮ ਘੱਟ ਤਿੰਨ ਹੈ ਪਰ ਫਿਰ ਵੀ ਬਸ ਬੱਚੇ ਨਾ ਬੱਚੇ ਬਹੁਤ ਸ਼ਰਾਰਤਾਂ ਗੰਦ ਪਾ ਕੇ ਰੱਖਿਆ ਹੁੰਦਾ ਹਰ ਵੇਲੇ
ਹਾਂ ਉਹ ਤਾਂ ਹੈ ਉਹਨ ਮੌਸਮ ਵੀ ਥੋੜ੍ਹਾ ਵੈਸਾ ਚੱਲਦਾ ਪਿਆ ਨਾ ਧਿਆਨ ਰੱਖਣਾ ਪੈਂਦਾ ਹੈ ਲੂ ਲੱਗ ਜਾਂਦੀ ਹੈ ਮੈਨੂੰ ਵੀ ਉਹੇ ਪਿੱਛੇ ਬੁਖਾਰ ਹੋ ਗਿਆ ਸੀ ਪੇਟ ਖ਼ਰਾਬ ਬੁਖਾਰ
ਇਸ ਚੀਜ਼ ਦਾ ਤੇ ਧਿਆਨ ਰੱਖਣਾ ਪੈਂਦਾ ਜੇ ਲੂ ਮੋਸ਼ਨ ਲੱਗ ਜਾਂਦਾ ਪਾਣੀ ਖਤਮ ਹੁੰਦਾ ਡਰ ਲੱਗਦਾ ਏ ਸਾਡਾ ਤੇ ਆਪ ਛੋਟਾ ਵਾਲਾ ਠੀਕ ਨੀ ਰਿਹਾ ਪਿਛਲੇ ਦਿਨਾਂ ਵਿੱਚ ਛੋਟਾ ਪੋਤਰਾ ਮੇਰਾ ਠੀਕ ਨਹੀਂ ਰਿਹਾ ਉਹੀ ਗਰਮੀ ਨਾਲ ਲੂਜਮੋਸ਼ਨ ਹੋ ਗਏ ਸਾਨੂੰ ਲੱਗਿਆ ਕਿ ਦਦੀਆਂ ਤਾੜਾਂ ਤੇ ਹੈ ਉਹ ਇਨਫੈਕਸ਼ਨ ਹੋ ਗਿਆ ਪੇਟ ਵਿੱਚ ਉਹਦੇ ਪਤਾ ਨਹੀਂ ਕਿ ਕੁਛ ਖਾ ਲਿਆ ਉਸਨੇ ਇਕ ਤਾਂ ਬੱਚਾ ਹੈ ਨਾ ਕੋਈ ਵੀ ਚੀਜ਼ ਪਤਾ ਨਹੀਂ ਲੱਗੀ ਕੁਛ ਕੇ ਖਾ ਲਈ ਉਹਨੇ ਫਿਰ ਸਮਝ ਲੱਗੀ ਨਈ ਸਾਨੂੰ
ਹਾਂ ਮੇਰੇ ਨਾਲ ਵੀ ਆ ਹੋਇਆ ਸੀ ਪੇਟ ਖਰਾਬ ਹੋ ਗਿਆ ਥੋੜਾ ਸਾ ਸ ਮੇਰਾ ਕੀ ਹੁੰਦਾ ਮੈਂ ਫਿਸ ਚ ਸਾਰਾ ਦਿਨ ਏਸੀ ਚ ਰਹਿੰਦੀ ਹ ਸਾਰਾ ਦਿਨ ਤੇ ਅਚਾਨਕ ਬਾਹਰ ਨਿਕਲੋ ਨਾ ਜਿਵੇਂ ਲੰਚ ਕਰਨ ਚਾਹੀਦਾ ਹੈ ਦੂਸਰੇ ਕਹ ਵਗੈਰਾ ਚ ਤੇ ਉੱਥੇ ਇੰਨੀ ਜ਼ਿਆਦਾ ਅ ਮਤਲਬ ਬਾਹਰੋਂ ਦੀ ਜਾਈਦਾ ਤੇ ਇੰਨੀ ਜ਼ਿਆਦਾ ਲੂ ਚੱਲਦੀ ਨਾ ਸੜਦਾ ਬ ਪਿੰਡਾਂ ਤਾਂ ਕਰਕੇ ਹਾਂ ਫੇਿਰ ਉਹ ਇੱਕਦਮ ਗਰਮ ਸਰਦ ਹੋ ਗਿਆ ਤੇ ਉਹਨਾਂ ਹਾਰ ਹੋ ਗਿਆ ਫਿਰ ਪੀਠ ਖ਼ਰਾਬ ਹੋ ਗਿਆ
ਹਮ ਉਹ ਨਾ ਅਸੀਂ ਚੀਜ਼ ਵੀ ਕੋਈ ਖਾ ਲੈਂਦੇ ਸਵਾਦ ਦੇ ਚੱਕਰ ਘਰ ਵਿੱਚ ਕੋਈ ਚੀਜ਼ ਵੀ ਅਸੀਂ ਖਾ ਲੈਂਦੇ ਹਾਂ ਉਲਟਾ ਪੁਲਟਾ ਠੰਡੇ ਤੋਂ ਮਤਲਬ ਕੋਈ ਕੋਲਡ ਡਰਿੰਕ ਵੀ ਪੀ ਲਈ ਨਾਲ ਕੁਛ ਖਾ ਵੀ ਲਿਆ ਉਹ ਫਿਰ ਚੀਜ਼ ਉਲਟਾ ਪੁੁਲਟਾ ਇਹਦਾ ਪੇਟ ਪੇਟ 'ਤੇ ਵਿਚਾਰਾ ਕੀ ਕੀ ਕਰੇਗਾ
ਉਹੀ ਨਾ ਮੈਂ ਤੇ ਖੈਰ ਕੋਲਡ ਡਰਿੰਕ ਮੈਂ ਬੰਦ ਕੀਤੀ ਤੇ ਮੈਨੂੰ ਕਾਫੀ ਬਹੁਤ ਟਾਈਮ ਹੋ ਗਿਆ ਕਮ ਸੇ ਕਮ ਛੇ ਮਹੀਨੇ ਹੋ ਮੈਂ ਕੋਲਡ ਡਰਿੰਕ ਨਹੀਂ ਪੀਤੀ ਮੈਂ ਉਹ ਪੀ ਲੈਂਦੀ ਹ ਲੱਸੀ ਹੁੰਦੀ ਹੈ ਨਾ। ਜਿਵੇਂ ਲੱਸੀ ਹੋ ਗਈ ਛਾਚ ਹੋ ਗਿਆ ਦਹੀਂ ਵਾਲਾ ਸਮਾਨ। ਫਾਇਦਾ ਹੋ। ਗਿਆ ਵਰਨਾ ਜਦੋਂ ਤੋਂ ਲੂ ਲੱਗੀ ਆ ਮੈਂ ਤਦ ਤੋਂ ਗੂੰਦ ਨੀ ਹੁੰਦੀ ਉਹਨੂੰ ਮੈਂ ਭਿਗੋ ਲੈਂਦੀ ਹਾਂ।
ਉਹ ਬਹੁਤ ਵਧੀਆ ਚੀਜ਼ ਹੈ
ਦੋ ਚਾਰ ਦਾਣੇ ਭਿਗੁੰਦੀਆ ਨੇ ਆ ਮੇਰੀ ਲਈ ਬਹੁਤ ਹੁੰਦਾ।
ਹਾਂ ਉਹ ਗਰਮੀ ਖਤਮ ਕਰਦੀ ਅੰਦਰ ਦੀ ਗਰਮੀ ਖਤਮ ਖਤਮ ਕਰ ਦਗੇ। ਹਾਂ ਸਾਡੇ ਵੀ ਬੱਚੇ ਖਾਂਦੇ ਆ। ਅਸੀ ਆਪ ਭਿਗੋ ਕੇ ਰੱਖੀ ਦੀ ਹੈ ਚਿਆ ਸੀਡ ਹੋ ਗਈ ਗੂੰਦ ਹੋ ਗਈ ਅੱਜ ਕੱਲ੍ਹ ਤਾਂ ਚਲੋ ਕੋਈ ਮੈਂਗੋ ਆ ਗਏ ਤਾਂ ਮੈਂਗੋ ਸ਼ੇਕ ਬਣਾ ਲਿਆ ਕਦੀ ਤਾਂ ਬੱਚੇ ਕੋਲਡ ਕੌਫੀ ਕੋਲਡ ਕੋਲਡ ਮੋਲਾ ਬਣਾ ਲਿਆ ਮਿੱਠਾ ਜਿੜਾ ਅਜ ਕੱਲ੍ਹ ਰੂਹ ਅਬਜ਼ਾ ਪਾ ਕੇ ਦੁੱਧ ਬਣਾ ਲੈਂਦੇ ਆ। ਹਾਂ ਬ ਸਰਦੀਆਂ 'ਚ ਤਾਂ ਫਿਰ ਵੀ ਥੋੜ੍ਹਾ ਗਰਮ ਪੀਤਾ ਜਾਂਦਾ ਕੌਫੀ ਵਗੈਰਾ ਪਾ ਲਈ ਚੋਕਲੇਟ ਵਾਲਾ ਪਾ ਲਿਆ ਬੋਰਨ ਵੀਟਾ ਵਗੈਰਾ ਲਿਆ ਅਜ ਕੱਲ ਨਹੀਂ ਕਰਦੇ ਬਿਨਾਂ ਦੁੱਧ ਨਹੀਂ ਪੀਂਦੇ ਬੱਚਿਆਂ ਕੁਛ ਅਲੱਗ ਹੀ ਟੇਸਟ ਹੋਣਾ ਚਾਹੀਦਾ ਹਾਂ। ਹੋਰ ਕੀ ਕਰਦੇ ਜ ਫਿਰ ਅੱਛਾ ਅੱਛਾ ਔਫਿਸ ਨਿਕਲ ਜਾਂਦਾ। ਤੁਹਾਡਾ ਟਾਈਮਸ
ਹਾਂ ਮੇਰਾ ਸਾਰਾ ਦਿਨ ਆਫਿਸ ਨਿਕਲ ਜਾਂਦਾ ਹੈ। ਅੱਜ ਛੁੱਟੀ ਸੀ ਤੇ ਮੈਂ ਕਿਹਾ ਮੈਂ ਗੱਲ ਕਰ ਲਾਂ ਮੈਂ ਜਾ ਤੇ ਪਾਈ ਨੀ ਮੈਂ ਇਸ ਕਰਕੇ ਨੀ ਡਰਦੀ ਪਈ ਹ ਬਾਹਰੋਂ ਨਿਕਲਣ ਚ ਨਾ ਕੀ ਲੂ ਨਾ ਲੱਗ ਜਾਏ।
ਠੀਕ। ਥੋੜਾ ਮੌਸਮ ਵੈੇਸੇ ਤੇ ਥੋੜਾ ਪਿਛਲੇ ਦਿਨਾਂ 'ਚ ਹੋਇਆ ਮੌਸਮ ਸ਼ਾਮੀ ਵੇਲੇ ਥੋੜ੍ਹਾ ਠੀਕ ਹੋਇਆ। ਬਰਸਾਤ ਆਈ ਏ- ਨਈ ਤੇ ਗਰਮੀ ਤੇ ਬੋਤ ਪਈ ਏ। ਏਸੀ ਵੀ ਕੰਮ ਨੀ ਕਰਦਾ ਸੀ ਸਾਡੇ। ਤੇ ਇ ਤਰ੍ਹਾਂ ਦਾ ਹੋ ਗਿਆ ਮੌਸਮ- ਇੰਜ ਲੱਗੇ ਜਿਵੇਂ ਏ ਸੀ ਕੋ ਕੂਲਿੰਗ ਈ ਨਹੀਂ ਕਰ ਰਿਆ। ਰੂਮ- ਕੂਲ ਈ ਨੀ ਹੋ ਰਿਆ। ਹਾਂ ਚਲੋ ਵਧੀਆ ਲੱਗਿਆ ਤੁਆਡੇ ਨਾਲ ਗੱਲ ਕੀਤ। ਈ ਨਾ ਬੜਾ ਵਧ- ਧੀਆ ਲੱਗਾ ਏ। ਉਹੀ ਨਾ ਮੈਂ- ਮੈਂ ਕਹਿੰਦੀ ਪਈ ਸੀ ਘਰ ਆਪਨੇ ਸਾਰਿਆਂ ਨੂੰ ਕਹਿ ਰਈ ਬੜੇ ਦਿਨ ਹੋ ਗਏ ਆਈ ਨੀ ਏ ਬੜੇ ਦਿਨ ਹੋ ਗਏ ਨੇ ਤੇ ਇੱਕ ਚੱਕਰ ਤਾਂ ਉਦਾ ਹਫ਼ਤੇ ਦਸ ਦਿਨ ਬਾਦ ਲੱਗ ਈ ਜਾਂਦਾ ਏ। ਪਤਾ ਨੀ ਕੀ ਗੱਲ ਹੋਈ ਉਈ ਨਾ- ਤਬੀਅਤ ਠੀਕ ਨਹੀਂ ਸੀ ਤੁਆਡੀ।
ਹਾਂ
ਹੋਰ ਸੁਨਾਓ। ਫੇਰ ਛੁੱਟੀ ਅਲੇ ਦਿਨ ਕੁਸ਼ ਹੋਰ ਵੀ- ਕਰਦੇ ਬਾਰ ਬਜ਼ਾਰ ਜਾਂਦੇ ਹੋਵੋਗੇ। ਕੁਸ਼ ਖਰੀਦਦਾਰੀ ਕਰਦੇ ਹੋਵੋਗੇ।
ਨਈ ਖਰੀਦਾਰੀ ਕੀ ਕਰਨੀ ਐ। ਵੈਸੇ ਤੇ ਮੈਂ ਔਨਲਾਈਨ ਸਮਾਨ ਮੰਗਵਾ ਲੈਂਨੀ ਆਂ। ਮੈਂ ਬਾਹਰ ਨਿਕਲ ਦੀ।
ਹਾਂ ਸਈ ਅੱਜ ਕੱਲ੍ਹ ਤਾਂ ਔਨਲਾਈਨ ਵੀ ਬੋਤ ਹੋ ਗਿਆ। ਅੱਜ ਕੱਲ੍ਹ ਸਾਰੇ ਬੱਚਿਆਂ ਦਾ ਈ ਏ ਹੋ ਗਿਆ। ਕੁਛ ਵੀ ਮੈਂ ਵੀ ਕੁਛ ਕਹਿ ਦਾਂਗੀ ਨਾ ਬੇਟਾ ਇਹ ਚੀਜ਼ ਆਨ ਵਲੀ ਏ ਤੇ ਝੱਟ ' ਚ ਔਨਲਾਈਨ ਬੁਕਿੰਗ ਹੋ ਜਏਗੀ। ਤੇ ਮੈਨੂੰ ਥੋੜ੍ਹਾ ਜਿਹਾ ਗੁੱਸਾ ਵੀ ਆਦ ਮੈਂ ਕਿਹਾ ਜਾ ਕੇ ਖੁੱਦ ਜਾ ਕੇ ਲੈ ਆਓ ਬਜ਼ਾਰ ਜਾ ਕੇ। ਮੰਮੀ ਜਿਤਨਾ ਟਾਈਮ ਲੱਗੇਗਾ ਓਨੀ ਦੇਰ 'ਚ ਤੇ ਘਾਰ- ਘਰ ਆ ਜਾਣੀ ਚੀਜ਼ ਤੁਸੀਂ ਦੱਸੋ ਕੀ ਕੀ ਚਾਈਦਾ ਏ? ਬਸ ਜੀ ਓਹੀ ਨਾ ਜੋ ਜੋ ਚੀਜ਼- ਚੀਜ਼ ਚਾਹੀਦੀ ਹੁੰਦੀ ਏ ਔਨਲਾਈਨ ਬੁੱਕ ਕਰਦੇ। ਦਸ ਪੰਦਰਾਂ ਮਿੰਟ 'ਚ ਓ ਘਰ ਦੇਣ ਆ ਜਾਂਦਾ। ਅੱਜ ਕੱਲ੍ਹ ਤੇ ਬਿਲਕੁਲ ਹਾਂ ਅੱਜ- ਅੱਜ ਕੱਲ ਦੇ ਬੋਤ ਫੈਸਿਲਿਟ ਟੀਆਂ ਬਨ ਗੀਆਂ ਨਾ ਪਹਿਲੇ ਘਰੋਂ ਜਾਓ ਜੀ। ਤਿਆਰ ਨੀ ਏ। ਮੈਂ ਪਟਕਾ ਨਹੀਂ ਪਹਿਨਿਆ ਦਾ। ਮੈਂ ਜੇ ਨੀ ਕੀਤਾ ਦਾ।
ਹਾਂ ਓਹੀ -ਨਾ ਪਹਿਲੇ ਵੀ ਜਿਵੇਂ ਬਜ਼ਾਰੋਂ ਰੋਟੀ ਮੰਗਵਾਣੀ ਹੁੰਦੀ ਸੀ। ਤੇ ਜਾ ਕੇ ਘਾਰ ਲੈਕਰ ਆਣੀ ਪੈਂਦੀ ਸੀ। ਹੁਣ ਤੇ-
ਹਮ- ਹ -ਹਾਂ -ਹਾਂ ਭਾਈ ਘਰ ਦੇਣ ਆ ਜਾਂਦਾ ਤੇ ਹੋਰ ਵੀ ਮਤਲਬ ਆਲਸ ਈ ਹੋ ਗਿਆ ਨਾ ਇੱਕ ਤਰ੍ਹਾਂ ਦਾ। ਵੇਖਿਆ ਜਾਏ ਤੇ ਆਲਸ ਈ ਹੋ ਗਿਆ। ਹੂਹੂ ਹਾਂ ਆਲਸ। ਹੋ ਗਿਆ ਨਾ। ਮੈਨੂੰ ਇੰਝ ਲੱਗਦਾ ਕਿ ਅਸੀਂ-
ਹਾਂ -ਮਤਲਬ ਮੈਂ ਉਹੀ ਕਹ ਰਹੀ ਸੀ ਪਰ ਇਕ- ਇੱਕ ਸਹੀ ਵੀ ਹੈ ਕਿ ਬੰਦਾ ਦੂਸਰੇ ਕੰਮ ਨਿਪਟਾ ਲੇਗਾ।
ਓਹੀ- ਓਈ ਤੇ ਹਾਂ ਨਹੀਂ ਫਾਇਦੇ ਵੀ ਬਹੁਤ ਤਾਂ ਹੈਗੇ ਆ ਤੇ ਕਈ ਵਾਰੀ ਹੁੰਦਾ ਨਾ ਕਿ ਸਾਨੂੰ ਚੀਜ਼ ਇੱਕ ਮੰਗਵਾਉਣੀ ਹੁੰਦੀ ਹੈ ਤੇ ਉਹਦੇ ਚੱਕਰ ਵਿੱਚ ਉਹ ਕਹਿਣਗੇ ਕਿ ਇੰਨੇ ਪੈਸਿਆਂ ਤੋਂ ਘੱਟ ਚੀਜ਼ ਨਹੀਂ ਮਿਲੇ ਤਾਂ ਸਾਨੂੰ ਉਹਦੇ ਕਰਕੇ ਹੋਰ ਵੀ ਕਈ ਚੀਜ਼ਾਂ ਲੈਣੀਆਂ ਪੈ ਜਾਂਦੀਆਂ
ਹਾਂ ਐ ਤਾਂ ਹੈ। ਏ ਤਾਂ ਹੋ ਸਕਦਾ
ਇਹ ਹੋਏ ਨਾ ਚਲੋ ਜ਼ਰੂਰਤ ਐ ਸਾਰੀ ਚੀਜ਼ਾਂ ਦੀ। ਫਿਰ ਤਾਂ ਬੰਦਾ ਕਹਿੰਦਾ ਜੀ, ਚਲੋ ਉਹ ਕਰਵਾ ਲਿਆ ਔਨਲਾਈਨ। ਕਈ ਵਾਰੀ ਸਾਨੂੰ ਨਾ ਇੱਕੋ ਈ ਚੀਜ਼ ਚਾਹੀਦੀ ਹੁੰਦੀ ਜਿਵੇਂ ਦੁੱਧ ਨਹੀਂ ਹੈਗਾ। ਦੂਧ ਈ ਮੰਗਵਾਣਾ ਸਿਰਫ਼। ਦੁੱਧ ਦੇ ਨਾਲ ਸਾਨੂੰ- ਕੁੱਝ ਹੋਰ ਬਿਸਕੁਟ ਵੀ ਮੰਗਵਾਣੇ ਪੈ ਗਏ। ਬ੍ਰੈੱਡ ਵੀ ਲੈ ਲਓ। ਕਈ ਚੀਜ਼ਾਂ ਨਈ ਵੀ ਲੈਣੀਆਂ ਉਹ ਵੀ ਲੈ ਲੈਣੀਆਂ ਤੇ ਮਤਲਬ ਥੋੜ੍ਹਾ ਜਿਹਾ ਖਰਚਾ ਕਰਨਾ ਹੁੰਦਾ ਤੇ ਜਾਦਾ ਖਰਚਾ ਕਰਨਾ
ਜ਼ਿਆਦਾ ਹੋ ਜਾਂਦਾ ਐ ਹਾਂ ਏ ਤਾਂ ਹੈ। ਬਾਕੀ ਹੈ ਐਪਲੀਕੇਂਸ਼ਨ ਤਾਨੂੰ ਦੱਸਾਂਗੀ ਮੈਂ। ੳਦੇ ਚ ਸਿਰਫ ਸੋ ਰੁਪਏ ਦਾ ਸਮਾਨ ਮੰਗਵਾਣਾ ਹੁੰਦਾ। ਹੈ ਬਾਕੀ ਸਾਰਾ ਸਮਾਨ ਆ ਜਾਂਦਾ ਐ।
ਚਲੋ ਦੱਸਣਾ ਮੈਨੂੰ ਇਹ ਚੀਜ਼ ਦਾ। ਮੈਨੂੰ ਕਈ ਵਾਰੀ ਇਸੀ ਚੀਜ਼ ਤੋਂ ਕਈ ਵਾਰੀ ਬੱਚਿਆਂ ਨੂੰ ਗੁੱਸਾ- ਵੀ ਕਰ ਲੈਂਦੀ ਆਂ ਕਿ ਬੇਟਾ ਇੱਕ- ਇੱਕ ਚੀਜ਼ ਮੰਗਵਾਣੀ ਸੀ ਤੁਸੀਂ ਉਸ ਚੱਕਰ- ਚਕਰ ਚ ਦੇਖੋ ਹਜ਼ਾਰ ਰੁਪਏ ਦਾ ਬਿੱਲ ਬਣਵਾ ਲਿਆ ਪੰਜ ਸੌ ਦਾ ਬਿੱਲ ਬਣਵਾ ਲਿਆ।
ਜਿਵੇਂ ਤੁਹਾਨੂੰ ਦੋ ਕਿੱਲੋ ਦੁੱਧ ਮੰਗਵਾਉਣਾ ਹੈ ਤੇ ਤੁਹਾਡਾ ਇੱਕ ਸੌ ਵੀ ਇੱਕ ਸੌ ਵੀਹ ਸੌ ਇੱਕ ਸੌ ਵੀਹ ਰੁਪਏ ਦਾ ਆਂਦਾ ਏ ਦੋ। ਦੁੱਧ ਤੇ ਉਰੇ ਅੰਦਰ ਹੋ ਜਾਏਗਾ ਤੁਆਡਾ
ਵਹੀ ਨਾ ਮੈਂ ਇਹੀ ਕੇਨੀ ਆ। ਇਹੀ ਮੇਨ ਜਿਆਦਾ ਕਈ ਵਾਰੀ ਹੋ ਜਾਣਾ ਦੁੱਧ ਸਵੇਰੇ- ਸ਼ਾਮ ਕਈ ਵਾਰੀ ਸਵੇਰ ਵੇਲੇ ਨਹੀਂ ਮਿਲਦਾ। ਤਾਂ ਚਲੋ ਸ਼ਾਮੀ ਕਰਵਾ ਲਾਂਗੇ। ਜਾਂ ਸ਼ਾਮੀ ਮੰਮੀ ਨਹੀਂ ਉਹਦੇ ਚ ਔਨਲਾਈਨ ਨਹੀਂ ਹੋਇਆ। ਅਤੇ ਫੇਰ ਉਹ ਕਹਿੰਦੇ ਨਾਲ ਕੁਛ ਹੋਰ ਵੀ ਮੰਗਵਾਓ ਜੀ, ਕੱਲਾ ਦੁੱਧ ਨਹੀਂ ਆਏਗਾ।
ਹਾਂ, ਨਹੀਂ ਉਹ ਮੰਗਵਾ ਲੋ ਤੇ ਨਾਲ ਉਹਦੇ ਨਾਲ ਗਿਫਟ ਵੀ ਮਿਲਦਾ ਤੁਹਾਡੇ ਇੱਕ
ਹਾਂ ਦੱਸਣਾ ਮੈਨੂੰ ਆਓਗੇ ਨਾ ਜਦੋਂ ਮੈਨੂੰ ਦੱਸਣਾ ਤੁਸੀਂ ਕਿਸ ਤਰ੍ਹਾਂ ਕਰਨਾ ਐ।
ਹਾਂ ਮੈਂ ਦੱਸਾਂਗੀ, ਉਹਦੇ ਨਾਲ ਹੀ ਗਿਫਟ ਵੀ ਮਿਲ ਜਾਂਦਾ ਐ। ਹੂੰ ਉਸ ਦਿਨ ਮੈਂ ਮੰਗਵਾਇਆ ਸੀ ਸੌ ਰੁਪਏ ਦਾ ਸਮਾਨ ਤੇ ਨਾਲ ਮੈਨੂੰ ਵੀ ਨੌ ਰੁਪਏ ਦੇ ਉਹ ਮਿਲੇ ਐ, ਆਂਡੇ ਮਿਲ ਗਏ ਛੇ ਐ।
ਵਧੀਆ, ਫਿਰ ਤਾਂ ਵਧੀਆ। ਆਹ ਹੁੰਦਾ ਕਈ ਵਾਰੀ ਉਹ ਔਫਰ ਲੱਗ ਆਂਦੀ ਹੈ ਕੋਈ ਚੀਜ਼ ਦੀ ਵੈਸੇ ਸਾਡੇ ਇਹ ਚੰਗਾ ਵੀ ਹੈਗਾ ਹੈ। ਗੱਲੋਂ ਵੇਖਿਆ ਜਾਏ ਤਾਂ ਚੰਗਾ ਵੀ ਏ। ਕਈ ਵਾਰੀ ਸਾਡੇ ਘਰ ਗੈਸਟ ਆਏ ਦੇ ਹੁੰਦੇ ਤੇ ਅਸੀਂ ਸਾਨੂੰ ਲੋੜ ਪੈਂਦੀ ਹੈ ਚੀਜ਼ਾਂ ਦੀ ਤੇ ਹੁਣ ਪਿਆਸ ਨੂੰ ਛੋੜ ਕੇ ਤੇ ਜਾ ਨਹੀਂ ਸਕਦੇ ਅਸੀਂ ਕੀ-ਕੀ ਚੀਜ਼ਾਂ ਲੈਣ ਚਲੇ ਜੇ ਅਤੇ ਉਹਦੇ ਸਾਹਮਣੇ ਤਾਂ ਫਿਰ ਸਾਨੂੰ ਇਹ ਚੀਜ਼ਾਂ ਕਈ ਵਾਰੀ ਕਰਵਾਣਾ ਹੀ ਪੈਂਦਾ ਔਡਰ ਕਰਵਾਣਾ ਪੈਂਦਾ, ਵੀ ਜੇ ਉਹ ਆਏ ਹੋਏ ਘਰ ਤਾਂ ਇਹ ਸਮਾਨ ਚਾਹੀਦਾ ਅਤੇ ਚਲੋ ਵੀ ਮੰਗਵਾ ਲੈਂਦੇ, ਕੋਈ ਗੱਲ ਨਹੀਂ ਹੁਣ ਥੋੜ੍ਹਾ ਵੱਧ ਵੀ ਆ ਜਾਵੇਗਾ ਕੋਈ ਨਹੀਂ ਘਰ ਕੰਮ ਨੀ ਆਏਗਾ ਹਾਂ। ਇਹ ਗੱਲੋਂ ਚੰਗੇ ਆ ਕੋਈ- ਕੋਈ ਚੀਜ਼ਾਂ ਕਈ ਕਾਰੀ ਕੋਈ-ਕੋਈ ਟਾਈਮ ਤੇ ਦੇਖਿਆ ਜਾਏ ਤਾਂ ਚੰਗਾ ਵੀ ਇਹ
ਹਾਂ ਇਹ ਤਾਂ ਹੈ, ਕਿਸੇ- ਕਿਸੇ ਟਾਈਮ
ਹਾਂ ਤੇ ਕਿਸੇ ਟਾਈਮ ਦੇ ਬੰਦੇ ਨੂੰ ਇਹ ਲੱਗਦਾ ਨਾ ਕਿ ਜੇ ਅਸੀਂ ਖੁੱਦ ਹੀ ਚਲੇ ਜਾਓ ਦੁਕਾਨ ਤੇ ਆਪਣੀ ਮਰਜੀ ਦਾ ਸਮਾਨ ਵੇਖ- ਵੇਖ ਕੇ ਲੈ ਕੇ ਕਿਆ ਓਹ ਜੇੜੀ ਨਹੀਂ ਚਾਹੀਦੀ। ਜੋ ਨਾ ਲਵੋ ਦੂਸਰੀ ਚੀਜ਼ ਲਓ ਹਾਂ,
ਉਹ ਤੇ ਹੈ।
ਹੋਰ ਫਿਰ ਘਰ ਤੇ ਫਿਰ ਤੁਹਾਡਾ ਚੱਕਰ ਲੱਗ ਲਗਦਾ ਨਹੀਂ ਹੋਣਾ ਜਲਦੀ
ਨਾ ਉਹ ਕਿੱਧਰ ਲੱਗਦਾ ਹੈਂ, ਪਿਛਲੇ ਮਹੀਨੇ ਗਈ ਸੀ ਮੈਂ ਘਰ ਹੁਣ ਦੇਖੋ ਹੁਣ ਇਸ ਮਹੀਨੇ ਜਾਵਾਂਗੀ, ਲਾਸਟ ਵਿੱਚ
ਠੀਕ ਹੈ ਠੀਕ ਹੈ, ਚਲੋ ਹੁਣ ਘਰ ਹੋ ਕੇ ਜਾਣਾ ਫਿਰ ਜਦੋਂ ਜਾਓਗੇ ਨਾ ਫਿਰ ਕੋਈ ਚੀਜ਼ ਕੋਈ ਸੁਨੇਆ ਦੇਣਾ ਹੋਏ ਜਾਂ ਲੈਣਾ ਹੋਏ ਉੱਥੋਂ ਸਮਾਨ ਤਾਂ ਫਿਰ ਤੁਹਾਨੂੰ ਜਾਂ ਗੱਲ ਹੋ ਜਾਵੇਗੀ ਨਾ ਵੀ ਸਾਡੇ ਸਮਾਨ ਲੈ ਆਣਾ ਉੱਥੋਂ ਜਾਂ ਸਾਡਾ ਲੈ ਜਾਓ ਸਮਾਨ ਹਨਾ ਜਦੋਂ ਜਾਓਗੇ ਤੇ
ਕਰ ਲਾਵਾਂਗੀ ਤੁਹਾਡੇ ਵਲ।
ਜਦੋਂ ਵੀ ਆਓਗੇ ਨਾ ਤੇ
ਫੇਰ ਸ਼ਾਮੀ ਆ ਜਾਵਾਂਗੀ ਫਿਰ ਅਗਲੇ ਦਿਨ ਰਹਿ ਕੇ ਜਾਵਾਂਗੇ। ਸ਼ਾਮੀ ਆਵਾਂਗੀ ਤੇ ਮੌਸਮ ਭੂਕ ਨਹੀਂ ਹੋਏਗੀ ਨਾ
ਹਾਂ, ਨਹੀਂ -ਨਹੀਂ ਇੱਕ ਦਿਨ ਦੀ ਛੁੱਟੀ ਜਿੱਦਣ ਨਾਲ ਤੁਹਾਨੂੰ ਅਗਲੇ ਨ ਤੁਹਾਡਾ ਵੀਕ ਔਫ ਮਿਲੇ ਨਾ। ਤੁਹਾਨੂੰ ਉਸ ਦਿਨ ਹੀ ਆਓ ਤੁਸੀਂ ਅਸੀਂ ਇੱਕ ਦਿਨ ਰਹਿ ਕੇ ਨਾ ਫਿਰ ਚੰਗਾ ਵੀ ਲੱਗਦਾ ਨਾ ਫਿਰ ਪਤਾ ਕੀ ਹੁੰਦਾ। ਤੁਸੀਂ ਰਾਤੀ ਆਉਂਦੇ ਹੋ ਅਤੇ ਰਾਤੀ ਆਏ ਅਤੇ ਸਵੇਰੇ-ਸਵੇਰੇ ਉੱਠ ਕੇ ਚਲੇ ਗਏ। ਕਈ ਵਾਰੀ ਤੇ ਕੁਛ ਵੀ ਨਹੀਂ ਖਾ ਕੇ ਜਾਂ ਕੁਛ ਵੀ ਨਹੀਂ ਲੈ ਕੇ ਜਾਂਦੇ। ਨਹੀਂ ਮੈਂ ਪਹਿਲੇ ਪੀ ਜੀ ਜਾਵਾਂਗੀ ਫੇਰ ਮੈਂ ਉੱਧਰੋਂ ਹੀ ਚਲੀ ਜਾਵਾਂਗੀ ਤਿਆਰ ਹੋ ਕੇ ਤੇ ਫੇਰ ਇਸ ਤਰ੍ਹਾਂ ਲੱਗਦਾ ਕਿ ਵਿਚਾਰੀ ਰਾਤ ਤੀ ਇੰਨੀ ਲੇਟ ਆਈ ਵੀ ਹੈ ਅਤੇ ਚਲੀ ਵੀ ਗਈ ਹੈ ਸਵੇਰੇ-ਸਵੇਰੇ ਅਤੇ ਤੁਸੀਂ ਇਸ ਤਰ੍ਹਾਂ ਹੀ ਕਰਨਾ ਕਿ ਛੱਟੀ ਜੀਦਨ ਅਗਲੇ ਦਿਨ ਛੁੱਟੀ ਹੈ ਨਾ ਉਸ ਦਿਨ ਆਓ। ਕਿਤੇ ਘੁੰਮਣ ਵੀ ਜਾਵਾਂਗੇ ਨਾ ਕਿਤੇ ਜਾਵਾਂਗੇ ਵੀ, ਬੱਚੇ ਵੀ ਕਿੰਂਦੇ ਕੁਦਰੇ ਕੁਛ ਅੱਛਾ -ਅੱਛਾ ਬਣਾਵਾਂਗੇ ਤੇ ਕੁਛ ਘੁੰਮਣ ਵੀ ਜਾਵਾਂਗੇ
ਹਾਂਜੀ ਚਲੋ ਫਿਰ ਕਰਦੇ ਆ ਗੱਲ ਨਾ, ਮੈਂ ਮੇਰਾ ਨੀਚੇ ਔਡਰ ਆ ਗਿਆ। ਸਮਾਨ ਮੰਗਵਾਇਆ ਸੀ। ਮੈਂ ਚਲੋ, ਓਕੇ ਜੀ।
ਗੱਲ ਕਰਕੇ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਓਕੇ